ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ, ਸ਼੍ਰੀਅਕਾਲ ਜੀ।
ਕੀ ਹਾਲ ਜੀ?
ਮੈਂ, ਠੀਕ ਤੁਸੀ ਸੁਣਾਓ?
ਵਧੀਆ, ਹੋਰ, ਸਭ ਵਧੀਆ ਘਰ?
ਗ
ਹਾਂਜੀ -ਹਾਂਜੀ- ਹਾਂਜੀ, ਸਭ ਵਧੀਆ ਠੀਕ -ਠਾਕ। ਹਾਂਜੀ। ਹੋਰ ਬਸ, ਵਧੀਆ ਬਸ, ਐਹੀ ਗੱਲ ਕਰਦੇ ਪਏ ਸੀ, ਅਸੀਂ ਰੂਟੀਨ ਬਾਰੇ, ਗੱਲ ਕਰ ਰਹੇ ਸੀ, ਰੋਜ਼ਾਨਾ ਰੂਟੀਨ ਦੀ ਵੀ
ਅੱਛਾ, ਹਾਂ, ਡੇਲੀ ਰੂਟੀਨ ਉਹੀ
ਰੂਟੀਨ 'ਚ, ਸਾਡਾ ਕੰਮ ਹੋਣਾ, ਬਹੁਤ ਜ਼ਰੂਰੀ ਹੈਗਾ।
ਸਹੀ ਗੱਲ ਸੀ, ਹਾਂ, ਰੂਟੀਨ ਦੇ। ਉਹੀ ਹੈ, ਸਵੇਰ ਹੁੰਦੀ ਹੈ, ਰਾਤ ਪੈਂਦੀ ਹੈ, ਤੇ ਸਵਲੀ ਹੈ, ਇਸ ਸਹੀ ਹੈ, ਆ ਮਤਲਬ ਸਵੇਰੇ ਉੱਠੋ। ਤੇ ਸਭ ਤੋਂ, ਪਹਿਲੇ ਹੈ, ਇਹ ਵੀ ਸਭ ਤੋਂ ਉਠਦੇ ਸਾਰ, ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਤੇ। ਇਹਨੇ ਸਾਨੂੰ ਸਵੇਰ ਦਿਖਾਈ ਹੈ।
ਹਾਂਜੀ- ਹਾਂਜੀ -ਹਾਂਜੀ, ਅੱਜ ਉਹੀ ਦੱਸ ਗਏ ਸੀ, ਬੱਚੇ ਦੱਸ ਰਹੇ ਸੀ, ਬਾਹਰ ਕਿ ਏਦਾਂ। ਜ ਵੀ ਮੰਮਾ, ਮੇਰੇ ਏਦਾਂ ਕੋਈ ਦੋਸਤ ਹੈ, ਤੇ ਵ। ਕਹਿ ਰਿਹਾ, ਕਿ ਹੇ, ਵੀ ਰੂਟੀਨ ਮੈਂ ਲੇਟ ਮੂਝੇ ਐਸੇ ਕਹਿ ਰਹਾ ਥਾ, ਮੈਂ ਲੇਟ ਉਠਤਾ ਹੂੰ ਲੇਟ ਖਾਤਾ ਹੂੰ। ਤੋਂ, ਮੈਂਨੇ ਕਿਹਾ, ਕਿ ਨਹੀਂ, ਤੁਮ ਲੇਟ ਨਹੀਂ ਉੱਠਣਾ। ਰੂਟੀਨ ਸੇ, ਹੀ, ਸਾਰੇ ਕਾਮ ਕਰਨੇ ਹੈ। ਤਾਰਾ, ਥਾਨਾ, ਹਾਂ, ਤੇ ਉਹ। ਇਹ, ਬਾਤ ਕਰ ਰਹੇ ਥੇ, ਮੈ ਵੀ ਯੇਹੀ ਕਹਾ ਕਿ, ਤੁਮ ਭੀ ਵੀ ਜਲਦੀ ਉੱਠੋ, ਜਲਦੀ ਸਭ ਕੰਮ ਕਰੋ, ਰੂਟੀਨ ਸੇ ਕਰੋ, ਤਾਂ ਅੱਛਾ ਰਹਿਤਾ ਹੈ।
ਹਨ
ਨਾਸ਼ਤਾ ਟਾਈਮ ਸੇ ਕਰੋ, ਤੋਂ ਸਭ ਕੁਛ ਅੱਛਾ। ਅੱਛਾ ਹੈ, ਹਾਂਜੀ- ਹਾਂਜੀ। ਉਹ, ਬਤਾਰਾ ਥਾ, ਨਾ, ਹਾਂਜੀ।
ਰੂਟੀਨ, ਦੇ ਵਿੱਚ ਇਹ ਹੋ ਜਾਂਦਾ ਨਾ, ਜਿਵੇਂ ਸਵੇਰੇ ਉੱਠੋ, ਉੱਠ ਉੱਠਦੇ ਸਾਰ, ਵਾਹਿਗੁਰੂ ਸ਼ੁਕਰਾਨਾ ਕਰੋ, ਫਿਰ ਉਸ ਤੋਂ ਬਾਦ ਆਪਣਾ ਜੋ ਨਹਾਣਾ ਹੈ, ਉਹ ਕਰਦੇ ਹੈ, ਅਸੀਂ ਲੋਕੀ ਫਿਰ ਉਸ ਤੋਂ ਬਾਅਦ ਅੱਸੀ, ਆਪ। ਸੈਰ, ਕਰਨ ਕਈ ਲੋਕੀ ਹੁੰਦੇ ਹੈ, ਕਿ ਸੈਰ ਕਰਨ ਚਲੇ ਜਾਂਦੇ, ਸਵੇਰੇ- ਸਵੇਰੇ ਪਹਿਲੇ।
ਹਾਂਜੀ -ਹਾਂਜੀ। ਹਾਂਜੀ, ਇਹ ਵੀ, ਰੂਟੀਨ 'ਚ ਉਹਨਾਂ ਦੇ ਹੁੰਦਾ ਹੈ, ਉਹਨਾਂ ਦੀ ਰੂਟੀਨ ਬਣੀ ਹੁੰਦੀ ਹੈ ਹਾਂਜੀ।
ਕਈ ਲੋਕੀ ਕਸਰਤ ਕਰਦੇ ਨੇ, ਕਈ ਲੋਕੀ ਜਿੰਮ ਕਰਦੇ ਨੇ, ਕਈਆਂ ਦੇ ਰੂਟੀਨ ਦੇ ਵਿੱਚ ਕੁਛ ਏਸ ਤਰ੍ਹਾਂ ਹੈਗਾ ਵੈ, ਹੁਣ ਸਾਡੇ ਵਰਗਾ ਦਾ ਰੂਟੀਨ ਹੁੰਦਾ ਵੇ ਕਿ ਸਵੇਰੇ ਜਿਵੇਂ ਉੱਠੇ ਆ ਤੇ ਅਸੀਂ ਉੱਡਦੇ ਸਾਰ ਮੈਂ ਵੀ ਸੈਰ ਕਰਨ ਚਲੀ ਜਾਂਦੀ ਹਾਂ, ਮੋਸਟਲੀ ਲੋਕਾਂ ਦਾ ਏਇ ਜਿਦਾ ਕਿ ਸਵੇਰੇ ਸੈਰ ਕਰਨ ਚਲੇ ਜਾਂਦੇ ਨੇ।
ਹਾਂਜੀ, ਉਹ ਰੂਟੀਨ ਬਨਿਦੀ ਕਈਆਂ ਦੀ ਰੂਟੀਨ ਈ ਨੀ ਹੁੰਦੀ, ਉਹਨਾ ਨੇ ਲੇਟ ਲੇਟ ਉੱਠਣਾ ਲੇਟ ਖਾਣਾ ਪੀਣਾ ਸਭ ਕੁਛ ਲੇਟ। ਤੋ ਸਾਰਾ ਰੂਟੀਨ ਟੁੱਟੀ ਹੁੰਦੀ ਸਾਰੀ।
ਹਾਂਜੀ ਪਰ ਮੋਸ ਮੋਸਟਲੀ ਰੂਟੀਨ ਦੇ ਵਿੱਚ ਨਾ ਏਹੀ ਹੁੰਦਾ ਵੈ, ਲੋਕੀ ਜਿਵੇਂ ਸਵੇਰੇ ਉੱਠਦੇ ਸਾਰ ਇਸ਼ਨਾਨ ਕਰਦੇ ਨੇ, ਸਾਫ਼ ਸੁਥ ਦੂਸਰੇ ਕੱਪੜੇ ਪਾਂਦੇ ਨੇ ਫੇਰ ਉਸ ਤੋਂ ਬਾਅਦ ਰੱਬ ਦਾ ਸ਼ੁਕਰਾਨਾ ਕਰਦੇ ਨੇ ਜਿਹਨਾਂ ਨੇ ਪਾਠ ਕਰਨਾ ਪਾਠ ਕਰਦੇ ਨੇ। ਜਿਨਾਂ ਨੇ ਪੂਜਾ ਕਰਨੀ ਆ ਬਹਾ ਬਾਬਾ ਜੀ ਦੀ ਉਹ ਪੂਜਾ ਕਰਦੇ ਨੇ। ਹਾਂ ਵੈਸੇ ਮੋਸਟਲੀ ਤੇ ਹਰ ਕਿਸੇ ਦਾ ਰੂਟੀਨ ਇਸ ਤਰ੍ਹਾਂ ਹੀ ਹੁੰਦੈ।
ਹਾਂਜੀ। ਸਕੂਲ ਬੱਚੇ ਨੌ ਵਜੇ ਸਕੂਲ ਚਲ ਜਾਂਦੇ ਆ, ਆਪਣੇ ਪੜ੍ਹਾਈ ਕਰਦੇ ਨੇ, ਜਾਂ ਕੋਈ ਆਫਿਸ ਚਲ ਜਾਂਦੇ ਨੇ।
ਹਾਂਜੀ ਹਾਂਜੀ ਉਹ ਤੇ ਹੈਗੇ ਆ। ਹਾਂ ਹੁਣ ਦੇਖੋ ਸਵੇਰੇ ਉੱਠਦੇ ਸ ਸਵੇਰੇ ਵੇਲੇ ਹੁੰਦਾ ਰੂਟੀਨ ਦੇ ਵਿੱਚ ਜਿਵੇਂ ਨਾਸ਼ਤਾ ਬਣਾ ਲਿੱਤਾ। ਨਾਸ਼ਤਾ ਬਣਾਤਾ, ਕਈ ਲੋਕੀ ਕੀ ਕਰਦੇ ਨੇ ਸਵੇਰੇ ਜੀਹਨੇ ਪਰੌਂਠੇ ਖਾਣੇ ਪਰੌਂਠੇ ਖਾਂਦੇ ਨੇ ਕਈਆਂ ਨੇ ਦਈ ਖਾਣਾ ਦਈ ਖਾਂਦੇ ਨੇ, ਕਈਆਂ ਨੇ ਦਲੀਆਂ ਖਾਣਾ ਦਲੀਆ ਖਾਂਦੇ ਨੇ ਹਰ ਕਿਸੇ ਦਾ ਆਪਣਾ ਆਪਣੇ ਘਾਰ ਦਾ ਵੱਖਰਾ ਵੱਖਰਾ ਰੂਟੀਨ ਹੈਗਾ ਵੈ ਕੋਈ ਹਲਕਾ ਫੂਡ ਸਵੇਰੇ ਖਾਂਦਾ ਐ, ਕੋਈ ਭਾਰੀ ਖਾ ਲੈਂਦਾ, ਇੱਕੋ ਵਾਰੀ ਖਾ ਲੈਂਦਾ ਕਿ ਮੈਨੂੰ ਦੁਪਹਿਰ ਦਾ ਖਾਣਾ ਨਾ ਪਵੇ ਇੱਕ ਵਾਰੀ ਰਾਤ
ਨਾ ਖਾਈਏ ਹਾਂਜੀ ਹਾਂਜੀ ਵੀ ਉਹ ਰੂਟੀਨ ਚ ਮਤਲਬ ੳ ਰੂਟੀਨ ਚ ਨੀ ਨਾ ਹੂੰਦੇ ਵੀ ਸਾਰਾ ਸਿਸਟਮ ਉਨਾਂ ਦਾ ਹੀਲਿਆ ਹੁੰਦੈ, ਰੂਟੀਨ ਦਾ ਕੰਮ ਹੁੰਦਾ ਈ ਨੀ ਏ
ਹਾਂਜੀ, ਹਾਂਜੀ।
ਸ਼ਾਮ ਨੂੰ ਮਤਲਬ ਆਪਣਾ ਮਤਲਬ ਚਾਹ ਚੂ ਪੀਣ ਦਾ ਟਾਈਮ ਹੋ ਜਾਂਦਾ ੲੈ, ਚਾਹ ਈ ਲੇਟ ਪੀਂਦੇ ਨੇ ਹਾਂਜੀ ਪਰ ਵੀ ਟਾਈਮ ਨਾਲ ਟਾਈਮ ਨਾਲ ਬੈਠੋਗੇ ਤੇ ਟਾਈਮ ਨਾਲ ਖਾਓਗੇ ਤੇ, ਪਰਿਵਾਰ ਨਾਲ ਵੀ ਟਾਈਮ ਸਪੈਂਡ ਕਰਨ ਦਾ ਸਮਾਂ ਮਿਲ
ਹਾਂਜੀ ਸਾਨੂੰ ਮਿਲਦਾ, ਕਈ ਲੋਕੀ ਕੀ ਕਰਦੇ ਨੇ ਸਵੇਰੇ ਸਵੇਰੇ ਨਾਸ਼ਤਾ ਨਹੀਂ ਕਰਦੇ ਉਹ ਬਾਰਾਂ ਇੱਕ ਵਜੇ ਨਾਲ ਇੱਕੋ ਲੰਚ ਮੰਚ ਕੱਠਾ ਕਰ ਲੈਂਦੇ ਨੇ ਤੇ ਹਾਂਜੀ ਕਈਆਂ ਦੀ ਰੂਟੀਨ ਐ ਹੁੰਦੀ ਨੇ ਮੋਸਟਲੀ ਲੋਕਾਂ ਦੇ ਘਰਾਂ ਦੇ ਵਿੱਚ ਨਾ
ਹਾਂਜੀ ਹਾਂਜੀ ਏ ਤੇ ਹੈ
ਹਾਂ
ਰਾਤ ਦਾ ਖਾਣਾ ਅੱਠ ਵਜੇ ਕਈ ਖਾ ਲੈਂਦੇ ਨੇ ਤੇ, ਬਾਦ ਅਪ ਆਪਣੇ ਪਰਿ ਫੇਰ ਬਾਅ ਚ ਛੇਤੀ ਖਾਵਾਂਗੇ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰਾਂਗੇ, ਕੱਠੇ ਟੀ ਵੀ ਦੇਖ ਖਾਗੇ, ਗੱਲਾਂ ਕਰਾਂਗੇ ਮਤਲਬ ਟਾਈਮ ਨਾਲ ਸਾਰੇ ਕੰਮ ਹੋਣਗੇ ਤੇ ਵਧੀਆ ਏ
ਦੇਖੋ ਰੂਟੀਨ ਜਿਹੜਾ ਕੰਮ ਰੂਟੀਨ ਦੇ ਵਿੱਚ ਅ ਜਿਹੜਾ ਰੂਟੀਨ ਦੇ ਵਿੱਚ ਚੇ ਹੋ ਜਾਏ ਨਾ ਓਹ ਜੈਦਾ ਵਧੀਆ ਰੈੰਦਾ ਵੇ, ਸਮੇਂ ਸਿਰ ਨਾਸ਼ਤਾ ਕਰ ਲੋ ਸਮੇਂ ਫਿਰ ਦੁਪੈਰ ਦੀ ਰੋਟੀ ਖਾ ਲੋ। ਅਪਣੇ ਹੋਰ ਵੀ ਕਈ ਕੰਮ ਹੁੰਦੇ ਨੇ ਤੇ ਜੇੜੇ ਰੂਟੀਨ ਨਾਲ ਕੀਤੇ ਜਾਂਦੇ ਜਾਦਾ ਚ ਵਧੀਆ ਰੈੰਦੇ ਨੇ। ਟਾਈਮ ਦੀ ਨਾਲੇ ਟਾਈਮ ਦੀ ਬੱਚਤ ਵੀ ਹੁੰਦੀ ਐ। ਤੇ ਨਾਲ ਏ ਤਾਨੂੰ ਪਰਿਵਾਰ ਨਾਲ ਵੀ ਬੈਣ ਦਾ ਮੌਕਾ ਮਿਲ ਜਾਂਦੈ। ਕਿੰਨਾ ਟਾਈਮ ਜਿੰਨਾ ਹੁਣ ਕੀ ਕਈ ਕ ਕਈ ਲੋਕੀ ਕੀ ਕਰਦੇ ਨੇ ਕਿ ਆਪਣਾ ਜਿਵੇਂ ਤੇ ਪੁੱਛਣਾ ਲੇਟ ਹਰ ਕੰਮ ਲੇਟ ਕਰਦੇ ਨੇ। ਤੇ ਓਦੇ ਨਾਲ ਕੀ ਹੁੰਦਾ ਵੈ ਕਿ ਉਹਨਾਂ ਦੀ ਰੂਟੀਨ ਸਾਰੀ ਹਿੱਲ ਜਾਂਦੀ ਏ ਬਿਲਕੁਲ
ਹਾਂਜੀ ਹਾਂਜੀ, ਹਾਂਜੀ ਓਈ ਨਾ ਜੇ ਲੇਟ ਕਰਨਗੇ ਤੇ ਵੇਸ ਨੀਂ ਸਈ ਰਏਗਾ। ਕਈ ਤੇ ਕੱਲ ਦੀ ਤਿਆਰੀ ਰਾਤ ਤਵੀ ਕਰ ਲੈਂਦੇ ਨੇ ਕਿ ਸਵੇਰੇ ਟਾਈਮ ਸਿਰ ਸਾਰੇ ਕੰਮ ਰੁਟੀਨ ਨਾਲ ਹੋ ਜਾਣ। ਨਈਂ ਤੇ ਕਈ ਟ ਓਸੇ ਟਾਈਮ ਓਸੇ ਵੇਲੇ ਕਰਦੇ ਨੇ। ਓ, ਟਾਈਮ ਅੱਗੇ ਹੁੰਦਾ ਈ ਨੀ ਸਵੇਰੇ।
ਸਈ ਗੱਲ ਜੀ, ਹੁਣ ਕਈ ਵਾਰੀ ਹੁੰਦੈ ਜਿਵੇਂ ਕਈ ਲੋਕਾਂ ਨੇ ਨੌਕਰੀਆਂ ਤੇ ਜਾਣੈ ਹੁੰਦੈ, ਨੌਕਰੀ ਵਾਲੇ ਲੋਕੀ ਕੀ ਕਰਦੇ ਨੇ ਸਵੇਰੇ ਉੱਠਦੇ ਨੇ ਆਪਣਾ ਨਾਸ਼ਤਾ ਕੀਤਾ, ਆਪਣਾ ਲੰਚ ਨਾਲ ਦਾ ਪੈਕ ਕਰਦੇ ਨਾਲ ਲੈ ਜਾਂਦੇ ਨੇ। ਓਹ ਸ਼ਾਮੀ ਆਂਦੇ ਨੇ ਆਪਣਾ ਰਾਤ ਦਾ ਖਾੱਧਾ ਤੇ ਸੋ ਜਾਂਦੇ ਨੇ। ਹੁਣ ਕਈ ਹੁੰਦੇ ਜੇੜੇ ਬਿਜਨਸਮੈਨ ਜੇੜੇ ਹੁੰਦੇ ਨੇ, ਓਹ ਬਿਜਨਸਮੈਨ ਕੀ ਕਰਦੇ ਨੇ ਓਹ ਸਵੇਰੇ ਲੇਟ ਉੱਠਦੇ ਨੇ, ਲੇਟ ਨਾਸ਼ਤਾ ਕਰਨਾ, ਲੇਟ ਬ੍ਰੇਕਫਾਸਟ ਕਰਨਾ
ਓਹੀ ਤੇ ਤਿਆਰੀ ਵੀ ਤੇ ਲੇਟ ਈ ਹੁੰਦੀ ਨਾ ਓੰਦੇ ਪਤੈ ਸਵੇਰੇ ਅਸੀਂ ਟਾਈਮ ਨਾਲ ਸਾਰੇ ਉੱਠਣਾ ਬੈਠਣੈ ਤੇ ਫੇਰ ਰਾਤ ਈ ਤਿਆਰੀ ਹੋ ਜੇਗੀ, ਜੇ ਪਤੈ ਅਪਾ ਲੇਟ ਉੱਠਣੈ ਜਾਂ ਕਰ ਲੈਣਾ ਜੋ ਵੀ ਐ ਤੋਂ ਫੇਰ ਅਸੀਂ ਮਤਲਬ ਫੇ ਕਵਾਂਗੇ ਓ ਸਿਟ ਟਾਈਮ ਤੇ ਈ ਅਪਾਂ ਕਰਾਂਗੇ, ਏਹੋ ਈ ਨਾ ਰੂਟੀਨ ਹਰ ਇੱਕ ਘਰ ਦੀ ਆਪਣੀ ਰੂਟੀਨ ਬਣੀ ਹੋਈ ਐ।
ਦੇਖੋ ਅਗਰ ਸਮੇਂ ਸਿਰ ਰੂਟੀਨ ਦਾ ਹਰ ਕੰਮ ਸਈਮੇਂ ਸਿਰ ਹੋ ਜੇ ਨਾ ਰੂਟੀਨ ਦਾ ਸਾਰਾ ਜਿਵੇਂ ਡੇਲੀ ਰੂਟੀਨ ਦੇ ਵਿੱਚ ਜੇੜੇ ਵੀ ਕੰਮ ਐ ਤੇ ਸਮੇਂ ਸਿਰ ਕਾਰ ਲੀਏ। ਅਸੀਂ ਅਪਣਾ ਕਈ ਜਿਵੇਂ ਟਾਈਮ ਐ ਆਪਣੇ ਸ਼ੌ ਕ ਲੀ ਵੀ ਕੱਢ ਸਕਦੇ ਆ, ਜੇੜੇ ਸਾਡੇ ਅੰਦਰ ਸ਼ੌਕ ਐ ਓਨਾ ਲਈ ਵੀ ਟਾਈਮ ਕੱਢ ਸਕ ਗਦੇਆ, ਨਵੇਂ-ਨਵੇਂ ਸਕਿੱਲ ਸਿੱਖ ਸਕਦੇ ਆਂ। ਇਹ ਹੈਗਾ ਸਾਰਾ ਰੂਟੀਨ ਤੇ ਰੂਟੀਨ ਜਦੋਂ ਸਈ ਹੋਏਗੀ ਤੇ ਅਗਰ ਓਦਾ ਟਾਈਮ ਵੀ ਦੀ ਟਾਈਮ ਬੱਚਤ ਅਗਰ ਹੋ ਟਾਈਮ ਵੀ ਨਿਕਲ ਪਾਏਗਾ ਅਗਰ ਰੂਟੀਨ ਨੀ ਸਈ ਹੋਏਗੀ ਟਾਈਮ ਕਿਵੇਂ ਨਿਕਲੇਗਾ ਨਾ।
ਬਹੋਤ ਬੋ ਤੇ ਹੈ, ਬਿਲਕੁੱਲ ਸਹੀ ਗੱਲ ਏ। ਰੂਟੀਨ ਸਭ ਤੋਂ ਵੱਡੀ ਰੂਟੀਨ ਆਪਣੇ ਘਰ ਦੀ ਹੋਣੀ ਬੋਤ ਜ਼ਰੂ ਰੀ ਐ ਜੇ ਰੂਟੀਨ ਨਾਲ ਸਭ ਕੁੱਝ ਖਾਵਾਂ-ਪੀਵਾਂਗੇ ਰਾਤ ਨੂੰ ਅਸੀਂ ਅਪਣਾ ਦੁੱਧ ਪੀ ਕੇ ਸੋਵਾਂਗੇ। ਅਪਣਾ ਸੈਰ ਕਰਕੇ ਸੋਵਾਂਗੇ ਜੇ ਅਸੀਂ ਲੇਟ ਸੋਵਾਂਗੇ ਨਾ ਸਾਦੀ ਸੈਰ ਹੋਏਗੀ ਨਾ ਸਾਦੇ ਮਤਲਬ ਐ ਨਾ ਆਪਾਂ ਦੁੱਧ ਪੀ ਪਾਵਾਂਗੇ। ਮਤਲਬ ਕੁੱਛ ਨੀ ਰੂਟੀਨ ਚ ਨੀ ਨਾ ਹੋਏਗਾ ਫੇਰ। ਵਈ ਦਿੱਕਤ ਹੋਏਗੀ, ਐ ਵੈ।
ਹੁਣ ਕਈ ਲੋਕੀ ਕੀ ਕਰਦੇ ਨੇ ਸੋ ਹੁਣ ਦੇਖੋ ਰਾਤੀ ਗਿਆਰਾਂ-ਬਾਰਾਂ ਵਜੇ ਵੀ ਲੋਕੀ ਸੋੰਦੇ ਨੇ। ਤੇ ਓਨਾਂ ਨੇ ਸੌਣ ਤੋਂ ਪੈਲਾਂ ਵੀ ਹੋਏ ਤੇ ਵੈਸੇ ਵੀ ਲੇਟ ਹੋਏ ਨੇ ਗਿਆਰਾਂ-ਬਾਰਾਂ ਵਜੇ ਉਥੇ ਸੋਣ ਦਾ ਟਾਈਮ ਨੀ ਹੁੰਦਾ ਪਰ ਹੋ ਕੀ ਕਰਦੇ ਨੇ ਲੋਕੀ ਓ ਸੋ ਬਾਰਾਂ ਵਜੇ ਸੌਣ ਤੋਂ ਪੈਲਾ ਵੀ ਆਪਣਾ ਤੀਹ ਮਿੰਨਟ ਫੋਨ ਵੇਖ ਕੇ ਸੌਂਦੇ ਨੇ।
ਹਾਂ।
ਬਾਰਾਂ ਵਜੇ ਤੁਸੀਂ ਲੰਮੇ ਪਏ ਸਾਢੇ ਬਾਰਾਂ ਵੱਜ ਗੇ। ਤੇ ਅਗਲਾ ਸਵੇਰ ਈ ਹੋਗੀ ਨਾ 'ਤੇ ਏਨੀ ਰ ਡੇਲੀ ਰੂਟੀ ਆਪਣੀ ਰੂਟੀਨ ਖ਼ਰਾਬ ਕੀਤੀ ਹੁੰਦੀ ਏਨਾਂ ਨੇ।
ਤੋ ਫੇਰ ਸਵੇਰੇ ਲੇਟ ਉੱਠਾਂਗੇ ਸਭ ਕੁੱਛ ਲੇਟ ਹੋਏਗਾ ਉਈ ਨਾ ਫਿਰ ਉਈ ਗੱਲ ਆ ਕੀ ਰੂਟੀਨ ਨੀ ਨਾ ਹੋਏਗੀ ਫੇਰ। ਐ ਗੱਲ ਐ ਕਈ ਮਤਲਬ ਅ ਕਈਆਂ ਦੀ ਰੂਟੀਨ ਐ ਪ੍ਰਮਾ ਤਮਾ ਦੇ ਨਾਲ ਜੁੜੀ ਹੁੰਦੀ ਐ ਵਾਏਗੁਰੂ ਦੇ ਸਿਮਰਨ ਕਰਦੇ ਨੇ। ਜੇ ਜਲਦੀ ਉੱਠਣਗੇ ਤੇ ਜਲਦੀ ਪਾਠ ਵੀ ਹੋਏਗਾ ਸਭ ਕੁੱਛ ਹੋਏਗਾ ਟਾਈਮ ਟੂ ਟਾਈਮ, ਹਰ ਇੱਕ ਚੀਜ਼ ਹੋਏਗੀ ਜੇ ਲੇਟ ਉੱਠਣਗੇ 'ਤੇ ਫੇ ਟਾਈਮ ਈ ਨੀ ਹੋਏਗਾ ਟਾਈਮ ਕਿੱਥ
ਹੁਣ ਜਿਵੇਂ ਬੱਚਿਆਂ ਦੀ ਛੁੱਟੀਆਂ ਅੱਜ-ਕੱਲ ਚੱਲਦੀਆਂ ਪਈਆਂ ਵੇ ਹਰ ਕੰਮ ਲੇਟ ਹੋ ਰਿਹਾ ਦੇਖੋ ਟੀਨ ਚ ਕੋਈ ਉੱਠ ਨੀ ਰਿਆ। ਕਿਉਂਕਿ ਬੱਚਿਆਂ ਦੇ ਸਕੂਲ ਜਾਣਾ ਹੁੰਦਾ ਤੇ ਬੱਚੇ ਉੱਠਦੇ ਨੇ ਤੇ ਦੇਖੋ ਰੂਟੀਨ ਬਣਿਆ ਹੁੰਦਾ ਐ ਤੇ ਹੁਣ ਸਾਰੋਂ ਰੋ ਰੂਟੀਨ ਟੁੱਟਿਆ ਪਿਆ ਵੈ ਕੋਈ ਵੀ ਰੂਟੀਨ ਨਾਲ ਕੰਮ ਨੀ ਹੋ ਰਿਆ ਆਪਣੀ ਮੌਜ ਨਾਲ ਸਾਰੇ ਬੱ 'ਚ ਉੱਠਦੇ ਨੇ, ਸੌਦੇ ਨੇ, ਬੈਂਦੇ ਨੇ ਉਨਾਂ ਕਰਕੇ ਅਸੀਂ ਵੀ ਲੋਕੀ ਵੀ ਨਾ ਸੈਰ ਕਰ ਪਾ ਰੇ ਆ, ਨਾ ਕੋਈ ਕਸਰਤ ਕਰ ਪਾ ਰੇ ਸਾਡਾ ਵੀ ਆਪਣਾ ਵੀ ਪੀਣ ਸਾਰਾ ਖ਼ਰਾਬ ਹੋ ਗਿਆ।
ਹਾਂ ਉਹੀ ਨਾ ਬੱਚਿਆਂ ਦੋ ਐ ਤੇ ਵੱਡਿਆਂ ਦਾ ਵੀ ਨਾਲ ਈ ਹੋ ਜਾਂਦਾ ਐ।
ਹਾਂ ਬੱਚੇ ਕੀ ਕਰਦੇ ਨੇ ਰਾਤੀ ਲੇਟ ਸੌਦੇ ਨੇ, ਮੋਬਾਇਲ ਵੇਖਦੇ ਨੇ ਟੀ ਵੀ ਵੇਖਦੇ ਨੇ ਆਪਣੀ ਮੌਤ ਨਾਲ ਸੋਂਦੇ ਨੇ 'ਤੇ ਸਵੇਰੇ ਓ ਲੇਟ ਉੱਠਦੇ ਨੇ। ਸਵੇਰੇ ਲੇਟ ਉੱਠਣ ਨਾਲ ਸਾਰਾ
ਉਹੀ ਨਾ ਹੁਣ ਕਈ ਹੁਣ ਵੇਖੋ ਕਈ ਹੁਣ ਪਾਣੀ ਵੀ ਕਈਆਂ ਦਾ ਹੁੰਦਾ ਐ ਕਿ ਪੀਣਾ ਅਸੀਂ ਰੂਟੀਨ 'ਚ ਮਤਲਬ ਐਨੇ ਗਲਾਸ ਆ ਤੱਕ ਪੀਣੇ ਐ ਪਰ ਕਈ, ਕਈ ਨਈ ਪੀਂਦੇ ਹੋਨਾ ਦੀ ਰੂਟੀਨ ਈ ਨੀ ਗੀ। ਜਦ ਕੀ ਸਾਨੂੰ, ਜਦ ਕੀ ਸਾਨੂੰ ਪੀਣਾ ਚਾਈਦਾ ਐ। ਹਾਂ ਰੂਟੀਨ ਦੇ ਹਿਸਾਬ ਨਾਲ ਜੇ ਰੂਟੀ ਲੇਟ ਉੱਠਾਂਗੇ ਸਾਰੇ ਕੰਮ ਲੇਟ ਹੋਣਗੇ ਤੇ ਪਾਣੀ ਕਿੱਥੋਂ ਸਾਨੂੰ ਚੇ
ਹਾਂਜੀ-ਹਾਂਜੀ ਨਾ ਓਈ ਡੋਕਟਰ ਵੀ ਕੈਂਦੇ ਦੇ ਨੇ ਆਠ-ਦਸ ਗਲਾਸ ਪਾਣੀ ਦੇ ਜਰੂਰ ਪੀਓ ਤੁਸੀਂ, ਜ਼ਰੂਰ ਪੀਓ ਕਿਉਂਕਿ ਦੇਖੋ
ਐ ਵੀ ਰੂਟੀਨ ਦੇ ਵਿੱਚ ਜ਼ਰੂਰੀ ਐ ਕੀ ਪਾ ਆਪਣੀ ਸੇ ਦਾ ਧਿਆਨ ਰੱਖਣਾ ਵੀ ਬੋ ਜ਼ਰੂਰੀ ਐ।
ਬਿਲਕੁੱਲ ਬਿਲ
ਹਾਂਜੀ-ਹਾਂਜੀ।
ਕੋਸ਼ਿਸ਼ ਐਈ ਹੁੰਦੀ ਕਿ ਸਾਡਾ ਕੀ ਆਪਾ ਰੂਟੀਨ ਮਤਲਬ ਸਈ ਰੱ ਹੋਰ ਰੂਟੀਨ 'ਚ ਹਰ ਕੰਮ ਕਰੋ ਕਿਉਂਕਿ ਸਈ ਰੂਟੀਨ ਹੋਏਗਾ ਤੇ ਸਾਡੀ ਹੈਲਥ ਵੀ ਕੋਈ ਇਸ਼ੂ ਨੀ ਆਏਗਾ। ਅਗਰ ਰੂਟੀਨ 'ਚ ਈ ਹਰ ਅਸੀਂ ਲੇਟ ਕਰਾਂਗੇ ਸਾਰੇ ਸਿਹਤ ਉੱਤੇ ਵੀ ਅਸਰ ਹੋਏਗਾ ਜੀ।
ਹਾਂਜੀ-ਹਾਂਜੀ, ਏ ਤਾਂ ਹੈ ਬਿਲਕੁੱਲ। ਉਹੀ ਨਾ ਐ ਚਲੋ ਆਪਣੀ ਰੂਟ ਬੱਚਿਆਂ ਨੂੰ ਸਿਖਾਓ ਵੀ ਕਿਸ ਤਰ੍ਹਾਂ ਅਸੀ ਬੱਚਿਆਂ ਦਾ ਆਪਾਂ ਵੱਡਿਆਂ ਦਾ ਸਤਿਕਾਰ ਕਰਨਾ ਕਿਸ ਤਰ੍ਹਾਂ ਮੈਨਰਸ ਉਨਾ ਨੂੰ ਸਿਖਾਓ ਜੇ ਟਾਈਮ ਹੋਏਗਾ ਟਾਈਮ ਨਾਲ ਉੱਠਾਂਗੇ ਫੇਰ ਸਾਡੀ ਰੂਟੀਨ 'ਚ ਉੱਠਾਂਗੇ, ਰੂਟੀਨ ਬਣੀ ਹੋਏਗੀ 'ਤੇ ਸਭ ਕੁਛ ਵਧੀਆ ਹੁੰਦਾ ਐ ਵੱ ਵੱਡਿਆਂ ਦਾ ਸਤਿਕਾਰ ਵੀ ਬੱਚਿਆਂ ਨੂੰ ਸਿੱਖਣ ਨੂੰ ਪ
ਹਾਂਜੀ, ਚਲੋ ਜੀ ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਬੜਾ ਅੱਛਾ ਹਾਂ ਤੁਸੀਂ ਦੱਸਿਆ ਮੈਨੂੰ ਗੱਲਾਂ ਆ ਤੁਸੀਂ ਆਪਣੇ ਪਰਿਵਾਰ ਚ ਵੀ ਸ਼ੇਅਰ ਕਰਨਾ ਮੈਂ ਪਰਿਵਾਰ ਚ ਸ਼ੇਅਰ ਕਰਾਂਗੀ। ਸਸ ਸ੍ਰੀ ਅਕਾਲ।
ਕਾਲ ਜੀ।